ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ ਚਾਲ ਹੈ?
ਮੈਂ ਠੀਕ ਹਾਂ, ਤੁਸੀਂ ਸੁਣਾਓ, ਹੋਰ ਕਿਸ ਤਰਾਂ ਹੋ ਆਂਟੀ?
ਬਸ, ਠੀਕ ਮੈਂ ਠੀਕ ਹਾਂ। ਹਾਂਜੀ, ਹਾਂਜੀ ਹੋਰ ਕੀ ਕਰ ਬਸ ਬੈਠੇ ਅਸੀਂ, ਸਬਜ਼ੀ ਸੁਬਜ਼ੀ ਬਣਾ ਕੇ ਵਿਹਲੇ ਹੋ ਕੇ ਜਰਾ ਬੈਠੇ ਹੋਏ ਸੀ ਸੀ ਮੋਬਾਇਲ ਟੈਮ ਪਾਸ ਮੋਬਾਇਲ ਫਿਰ ਫੜ ਕੇ ਬੈਠੇ ਹੋਏ ਸੀ ਇਹ ਵੀ ਹ ਮੋਬਾਈਲ ਵੀ ਅਸ ਹੈਗੇ ਨਾ ਟਾਈਮ ਪਾਸ ਕਰਨ ਵਸਤੇ ਕਿਸੇ ਕਿ ਨਹੀਂ ਜਾਣਾ ਚਲੋ ਬਹਿ ਕੇ ਮੋਬਾਇਲ ਦੇਖ ਲਓ ਹੈਂ ਕੋਈ ਰੈਸਪੀ ਦੇਖਣੀ ਐ। ਉਹ ਮੋਬਾਇਲ ਚ ਦੇਖ ਲਾਓ ਸੁਖ ਬੜਾ ਮੋਬਾਇਲ ਦਾ। ਹਰ ਚੀਜ਼ ਪਤਾ ਲੱਗ ਜਾਂਦਾ ਹੈ। ਬੱਚੇ ਰੋਂਦੇ ਪਏ ਨੇ। ਬੱਚਾ ਰੋਂਦਾ ਪਿਆ, ਚਲੋ ਮੋਬਾਇਲ ਦਿਖਾ ਖਾ ਦਿਓ ਬੱਚਾ ਚੁੱਪ ਹੋ ਜਾਂਦਾ, ਕਾਰਟੂਨ ਵੇਖਦੇ ਨੇ ਹਜੀ
ਹਾਂ, ਬਚਕਾ ਪੈ ਗਿਆ ਏ।
ਫੋਨ ਦੇ ਦੋ ਹਾਂਜੀ ਹਾਂਜੀ। ਹਾਂਜੀ
ਹ
ਹਾਂਜੀ ਹਾਂਜੀ। ਮੋਬਾਇਲ ਤਾਂ ਬੜਾ ਹੀ ਬੱਚਿਆਂ ਨੂੰ ਹੈਗਾ। ਹੁਣ ਵੱਡਿਆਂ ਨੂੰ ਵੀ ਹੁੰਦਾ ਬਈ ਟਾਈਮ ਪਾਸ ਹੈ ਬੁਰੀ ਚੀਜ਼ ਨਹੀਂ ਹੈਗੀ। ਪਰ ਗਲਤ ਇਸਤੇਮਾਲ ਕੀਤਾ ਜਾ ਤੇ ਗਲਤ ਚੀਜ਼ ਹੈਗੀ। ਕੀ ਏ।
ਪੱਟਣ, ਗੇਟ। ਟੀਵ ਦੇਖ।
ਹਾਂਜੀ -ਹਾਂਜੀ, ਹੈਲੋ। ਹੈਲੋ, ਹੈਲੋ। ਬੱਚੇ, ਰੌਲਾ ਬੜਾ ਪਾਉਂਦੇ ਪਏ ਨੇ, ਹੈਲੋ। ਹਮ, ਹੈਲੋ। ਹੈਲੋ। ਹੈਲੋ, ਹੈਲੋ। ਹੈਲੋ। ਹੈਲੋ। ਹੈਲੋ, ਪਹਿਲੇ ਆਵਾਜ਼ ਸਹੀ ਆਉਂਦੀ ਪਈ, ਹੈਲੋ।